ਹੈਲੋ ਹਾਂਜੀ ਸਤਿ ਸ੍ਰੀ ਅਕਾਲ ਹੋਰ ਕਿੱਦਾਂ ਠੀਕ ਹੋ
ਹਾਂਜੀ ਮੈਂ ਵਧੀਆ ਤੁਸੀਂ ਦੱਸੋ
ਬਸ ਵਧੀਆ ਹੋਰ ਕੀ ਕਰ ਰਹੇ ਓ?
ਬਸ ਬਾਹਰ ਟਹਿਲ ਰਹੀ ਆ ਅੰਦਰ ਨੈਟਵਰਕ ਨਹੀਂ ਮਿਲਦਾ ਮੇਰੇ ਇਸਲਈ ਅੱਜ ਆਵਾਜ਼ ਆ ਰਹੀ ਸਹੀ ਕਿ ਨਹੀਂ
ਹਾਂ ਹੁਣ ਸਹੀ ਅ ਰਹੀ ਏ
ਕੱਲ ਨਾ ਸਾਡੇ ਇੱਥੇ ਦਾ ਮੌਸਮ ਬਹੁਤ ਜ਼ਿਆਦਾ ਖ਼ਰਾਬ ਸੀ
ਹੁੰਦਾ ਵ ਕਈ ਵਾਰ ਮੌਸਮ ਹਾਂ ਮੌਸਮ ਖ਼ਰਾਬ ਹੋਵੇ ਨਾ ਤਾਂ ਕਰਕੇ ਹੁੰਦਾ ਵਾ
ਫੇਰ ਅੱਜ ਕੀ ਹੋਇਆ ਅੱਜ ਸਵੇਰੇ ਵਰ ਗਿਆ ਮੀਂਹ ਸਾਡੇ ਇੱਥੇ ਅੱਜ ਸਾਮ ਨੀ ਪਿਆ
ਤੁਹਾਡੇ ਉੱਥੇ ਮੀਂਹ ਪਈ ਜਾ ਰਿਹਾ ਇੱਥੇ ਇੱਕ ਧੁੱਪ ਨੀ ਹਟ ਰੀ ਇੱਕ ਤਾਂ ਇਨੀ ਧੁੱਪ ਪੈ ਰਹੀ ਇੱਥੇ ਨਾ ਪੁੱਛੋ ਨਾ
ਆਵਾਜ਼ ਨਾ ਕਾਟਦੀ ਵਿੱਚੋ ਮੈਨੂੰ ਸਮ ਪਤਾ ਹੀ ਨਹੀਂ ਚੱਲਿਆ ਕੀ ਬੋਲਿਆ ਤੁਸੀਂ
ਕੀ ਕੀ ਸਮਜ਼
ਤੁਸੀਂ ਨਹੀਂ ਸਮੇ ਹੈਗਾ ਮੇਰੇ ਕੋਲ ਮੇਰੇ ਕੋਲ ਬਥੇਰਾ ਸਮਯੇ ਆ ਤੇ ਯ ਕੀ ਬੋਲਦੇ ਆ। ਕੀ ਉਹਣ ਨੀ ਰਕਦੇ ਆਪਣੇ ਕੋ
ਦਿਨੇ ਨਾ ਮੇਰੇ ਕੋਲ ਐਕਚੁਲੀ ਦੋ ਫੋਨ ਆ ਇੱਕ 'ਚ ਫੋਨ ਨਾ ਮੇਰਾ ਘਰੇ ਰਹਿੰਦਾ ਵਾ। ਜਿਚ ਗੱਲ ਹੁੰਦੀ ਏ।
ਤੇ ਇੱਕ ਫੋਨ।
ਇੱਕ ਫੋਨ 'ਚ--ਆਹ ਉਹ 'ਚ ਗੱਲ ਨੀ
ਤੇ ਏਦਾਂ ਕਿਉਂ ਫੋਨ-ਫੋਨ ਕਿਉਂ ਨੀ ਲੈ ਕੇ ਪਾਉਦੇ?
ਉਹ ਹੈ ਕੋਈ ਰੀਜ਼ਨ ਤਾਂ ਕਰਕੇ
ਅੱਛਾ ਮੈਂ ਜਿਹਨੇ ਵੀ ਫੋਨ ਕੀਤਾ ਸੀ ਤੁਸੀਂ ਕਿੰਨੇ ਛੋਟੇ ਆ ਤੁਸੀਂ ਮੈਨੂੰ ਰਾਤ ਨੂੰ ਕੀ ਬੋਲਿਆ ਦੱਸੋ ਤੇ?
ਓਹ ਸੋਰੀ ਸੋਰੀ ਯਾਦ ਆ ਮੈਨੂੰ ਮੈਂ ਤੁੈਨੂੰ ਕਿਹਾ ਸੀਗਾ ਕਿ ਸਵੇਰੇ ਕੋਲ ਕਰ ਲਿਓ ਐਕਚੁਲੀ ਨਾ ਮੈਂ ਸਵੇਰੇ ਰਾਤ ਨੂੰ ਮੇਰੀ ਆਦਤ ਤੇ ਮੇਰੇ ਨਾ ਦਿਮਾਗ ਤੋਂ ਸਕਿਪ ਕਰ ਗਿਆ ਸੀ। ਤੁਸੀਂ ਕਾਲ ਕਰਨਾ ਵਾ, ਮੈਂ ਨਾ ਡੀ ਐਨ ਡੀ ਦੇ ਮੱਖੀ ਲਾ ਕੇ ਉਹ ਆਪਣਾ ਕਹਿੰਦੇ ਸੁੱਤਾ ਹੁੰਦਾ, ਵਾ ਡੀ ਐਨ ਕੋਈ ਵੀ ਮਰੀਜ਼
ਮੈਂ ਬੇਵਕੂਫਾਂ ਵਾਂਗੂ ਚੰਗਾ ਮੈਂ ਪੰਜ ਵਜੇ ਨੀ ਉੱਠ ਕੇ ਕੰਮ ਕਰ ਮਤਲਬ ਚਾਰ ਵਜੇ ਨੂੰ ਉੱਠ ਕੇ ਕੰਮ ਕਰ ਲਿਆ, ਕੇ ਮੈਨੂੰ ਕਾਲ ਕਰਨਾ ਆ। ਮੈਂ ਫੇਰ ਵੀ ਪੰਜ ਵਜੇ ਉੱਠੀ, ਮੈਂ ਸਾਢੇ ਛੇ ਤੱਕ ਮੇਰਾ ਸਭ ਹੋ ਗਿਆ ਸੀ, ਤੇ ਰਹਿ ਭਤ ਮੈਂ ਸੋਚਿਆ ਚਲੋ‌ ਕੋਲ ਕਰਕੇ ਗੱਲ ਕਰਦੀ ਤੁਹਾਡੇ ਨਾਲ। ਤੇ ਮੈਂ ਇੰਨਾ ਕਾਲ ਕੀਤਾ ਤੈਨੂੰ ਇੰਨਾ ਕਾਲ ਕੀਤਾ, ਤੁਸੀਂ ਚੁੱਕਿਆ ਏ ਨੀ ਮੇਰਾ।
ਮੇਰੇ ਦਿਮਾਗ਼ 'ਚ ਸਕਿਪ ਕਰ ਗਿਆ ਸੀ, ਮੈਂ ਨਾ ਐਕਚੁਲੀ ਡੀ ਐਨ ਡੀ ਤੇ ਲਾ ਕੇ ਸੁੱਤਾ ਹੁੰਦਾ ਨਾ ਤਾਂ ਕਰਕੇ, ਜੇ ਪਤਾ ਹੁੰਦਾ ਮੈਂ ਕੋਈ ਨਾ ਮੈਂ ਉਦੀ ਚੱਕ ਲੈਣਾ ਸੀ ਕੋਲ।
ਮੈਂ ਉਹਨੂੰ ਬੋਲਿਆ, ਮੈਂ ਕੇ ਇਹ ਕਿ ਕਹਿੰਦੀ ਸੁੱਤੇ ਹੋਗੇ। ਮੈਂ ਕਿਹਾ ਸੁੱਤੇ ਹੋ ਗਏ ਤੇ ਮੈਨੂੰ ਕਿਉਂ ਰਾਤ ਨੂੰ ਬੋਲਤਾ ਕਿ ਹਾਂ ਪੰਜ ਛੇ ਵਜੇ ਕਾਲ ਕਰ ਲਈ। ਕਰ ਸਕਦੀ ਹਾਂ ਮੈਂ ਕਦੀ ਵੀ, ਪਤਾ ਫਿਰ ਮੈਂ ਤੰਗ ਨਹੀ ਕਰਨਾ ਸੀ। ਕਹਿੰਦੀ ਲੱਗਦਾ ਤੇ ਕੋ ਡਰ ਗੀ ਏ। ਐਹ ਲੈ, ਮੈਂ ਕੋਈ ਸੇ਼ਰ ਆਂ।
ਨਹੀਂ -ਨਹੀਂ ਉਹ ਗੱਲ ਨੀ।
ਅੱਛਾ।
ਹੋਰ, ਨਾ ਹਜੇ ਕਿੱਥੇ? ਤੁਸੀਂ ਖਾ ਲਿਆ।
ਨਹੀਂ -ਨਹੀਂ ਖਾਧਾ ਹਜੇ ਬਣ ਰਿਹਾ ਵਾ ਮੇਰਾ, ਉਹਦੇ ਪਾਪਾ ਬਣਾ ਰਹੇ ਆ। ਅਧਾ ਮੈਂ ਕੰਮ ਕਰਕੇ ਆ ਗਈ ਆ ਰੱਖ -ਰੁਖ ਕੇ, ਤੇ ਉਹ ਵੇਖੋਗੇ ਫਿਰ ਚਲਾਉਗੇ ਕੜਛੀਆਂ।
ਅੱਛਾ।
ਹਾਂ। ਆਕੇ ਮਿਲ-ਜੁਲ ਕੇ ਕੰਮ
ਵਧੀਆ ਗੱਲ ਆ, ਹੋਰ ਕੀ ਬਣਾਇਆ ਅੱਜ ਡਿਨਰ 'ਚ?
ਅੱਜ ਨਾ ਡਿਨਰ'ਚ ਮੈਨੂੰ ਕੁੱਝ ਬਣਾਉਣ ਦਾ ਮਨ ਨਹੀਂ ਸੀ ਤੇ ਇਸ ਲੀਏ ਬੈਸ ਮੇਰੀ ਤੇ ਕੁੜੀ ਵੈਸੇ ਰੋਟੀਆਂ ਖਾਣਾ ਚਾਹੁੰਦੀ ਨੀ, ਉਹ ਚਾਹੁੰਦੀ ਨਹੀਂ ਕਿ ਮੈਂ ਰੋਟੀ ਖਾਵਾਂ। ਨਾ ਓਹ ਦੁਪਹਿਰੇ ਸੌਂਦੀ ਨਾ ਉਹ ਰਾਤ ਸੌਂਦੀ, ਉਹ ਸੋਚਦੀ ਤੇਸੇ ਦੁਕਾਨ ਦਾ ਸਮਾਨ ਖਾਵਾਂ।
ਤੇ ਫੇਰ ਜਦੋ ਕਦੀ ਹੋਰ ਉਹ ਨਾ ਮੈਂ ਬਹੁਤ ਚੋਣ-ਚੋਣ ਕੇ ਚੀਜ਼ਾਂ ਖਾਂਦੀ ਏ, ਸਬਜ਼ੀ ਉਹਨੇ ਖਾਣੀ ਨਹੀਂ ਇੱਕਦਮ ਹਰੀ ਸਬਜ਼ੀ ਬਿਲਕੁਲ ਨਹੀਂ ਖਾਣਾ ਚਾਹੁੰਦੀ ਆ। ਜਾਂ ਤਾਂ ਸਿਰਫ ਦਾਲ਼ਾਂ -ਦੁਲਾਂ ਉਹਨੂੰ ਪਸਿੰਦ ਐ, ਜਾਂ ਤੇ ਚਣੇ ਚੂਣੇ ਪਸਿੰਦ ਆ। ਹੋਰ ਦੁੱਧ ਦਾ ਜਿੱਦਾਂ ਪਨੀਰ ਖਾ ਲੂਗੀ, ਦਹੀਂ ਬੂੰਦੀ ਖਾ ਲੂਗੀ। ਲੇਕਿਨ ਦੋ ਉਤਰਾ ਜਿੱਦਾਂ ਖੀਰ ਹੋਈ, ਸੇਵੀਆਂ ਹੋਈਆਂ। ਇਹ ਸਭ ਨਹੀਂ ਖਾਣਾ ਪਸੰਦ ਕਰਦੀ।
ਹੇ ਕਿਉਂ ਕਿ ਸ਼ੁਰੂ ਤੋਂ ਹੈਬਿਟ ਨਹੀਂ ਉਂਦੀ।
ਤੇ ਖੀਰ ਖਾ ਆ ਤੇ ਇਹਨੂੰ ਮੈਗੀ ਮੰਗਾ ਦਿੰਦੀ ਆਂ।
ਹੰ।
ਤੇ ਫਿਰ ਮੈਂ ਖੀਰ ਰੱਖ ਕੇ ਆਈ।
ਅੱਛਾ।
ਪਾਪਾ ਮੈਂ ਪੁੱਛਿਆ ਕਿ ਪਰੌਠੇ ਬਣਾ ਦਿਆਂ, ਅਗਰ ਖਾਣੇ ਆ ਨਾਲ ਤੇ। ਕਹਿੰਦੇ ਨਹੀਂ ਰਹਿਣਦੇ ਤੂੰ ਕ ਨਹੀਂ ਕੀਤਾ ਫਿਰ ਮੈਂ ਆਟਾ ਗੁੰਨ ਕੇ ਰੱਖਤਾ ਫਰਿੱਜ ਚ। ਹੋਰ ਖੀਰ ਬਣਾ ਕੇ ਚੜ੍ਹਾ ਕੇ ਆ ਗਈ ਮੈਂ ਬਾਹਰ।
ਅੱਛਾ।
ਹਮ।
ਅਸੀਂ ਤਾਂ ਤੋਰੀ ਬਣਾਈ ਆ।
ਕੀ ਤੋਰੀ
ਨੂੰ ਕੀ ਕਹਿੰਦੇ ਤੁਹਾਡੇ
ਤੋਰੀ ਤ ਹਾਂ ਥ ਮ ਠੀਕ ਠੀਕ ਦੱਸਿਆ। ਹਾਂ ਤੋਰੀ ਨੂੰ ਨੀਨਵਾ ਕਹਿੰਦੇ ਆ। ਇੱਥੇ ਮੈਨੂੰ ਬਹੁਤ ਬੁਰਾ ਲੱਗਦਾ ਪਤਾ, ਮੈਨੂੰ ਨੀ ਪਸਿੰਦ। ਪਤਾ ਨੀ ਤਾਹੀਓਂ ਮੈਂ ਆਪਣੇ ਘਰ ਕਦੀ ਬਣਾਉਂਦੀ ਵੀ ਨੀ।
ਜਾ ਪਸੰਦ ਤਾਂ ਮੈਨੂੰ ਵੀ ਨੀ ਬਟ ਏਹੇ ਭੁੱਖੀ ਕੰਮ ਚਲਾਊ ਖਾ ਲੈਂਦਾ ਵਾ।
ਮੰਮੀ ਮੰਮੀ ਹੀ ਆ ਸਾਡੀ ਜੋ ਸਾਨੂੰ ਖਵਾ ਬਣਾਉਂਦੀ ਆ ਤੇ ਫਿਰ ਖਾਣਾ ਪੈ ਜਾਂਦਾ ਵਾ। ਇਹ ਤਾਂ ਮੈਂ ਆਪਣੇ ਘਰ ਦੇ ਲਈ ਕਦੇ ਵੀ ਸਬਜ਼ੀ ਲੈ ਜਾਂਦੀ ਮੈਂ ਕਦੀ ਨੀ ਉਹ ਚੀਜ਼ ਲੈ ਕੇ ਆਉਂਦੀ ਕਿਉਂਕਿ ਮੈਨੂੰ ਪਸੰਦ ਹੀ ਨੀ ਆ। ਨਾ ਮੈਨੂੰ ਤੋਰੀ ਚੰਗੀ ਲੱਗਦੀ ਨਾ ਮੈਨੂੰ ਜੀਗਾਂ ਚੰਗਾ ਲੱਗਦਾ ਉਹਦੀ ਹੀ ਸੇਮ ਕੋਪੀ ਮਿਲਦਾ ਨਾ ਜੀਗਾਂ।
ਉਹ ਸੀ ਫੂਡ ਆ ਓਹੋ?
ਨਹੀਂ-ਨਹੀਂ ਜੀਂਗਾ ਨੇਨਵੇ ਵਰਗਾ ਈ ਰਹਿੰਦਾ ਵਾ ਸੇਮ।
ਹਾਂ-ਹਾਂ ਖਾਊਂਗਾ ਬਟ ਇੱਥੇ ਤੁਹਾਡੇ ਪਤਾ ਨੀ ਕੀ ਕਹਿੰਦੇ ਆ।
ਹਾਂ ਨਾਮ ਅਲੱਗ-ਅਲੱਗ ਕਹਿ ਦਿੰਦੇ ਨੇ, ਹੁਣ ਮਤਲਬ ਸਾਡੇ ਇਹਦੇ ਥੋੜਾ ਹਿੰਦੀ ਲੈਂਗੁਏਜ ਮਿਕਸ ਆ ਨਾ ਤੇ ਅਲੱਗ ਹੀ ਕਹਿ ਦਿੰਦੇ ਆ।
ਅ, ਉਹ ਬਾਕੀ ਬਹੁਤ ਫਰਕ ਆ।
ਕਿੰਨੇ ਵਜੇ ਸੋਂਦੇ ਓ ਤੁਸੀਂ?
ਮੈਨੂੰ ਤੇ ਟਾਈਮ ਲੱਗ ਜਾਣਾ, ਮੈਂ ਸਾਡੇ ਬਾਰਾਂ ਈ ਦੋ ਵਜੇ ਤੋ ਸੌਂਦਾ ਵਾ।
ਇਸੇ ਲਈ ਸਵੇਰੇ ਉੱਠਦੇ ਨੀ ਆ ਵੈਸੇ ਤਾਂ ਪਹਿਲਾਂ ਮੰਮੀ ਬਾਰਾਂ ਵਜੇ ਸੌਂਦੀ ਹੁੰਦੀ ਸੀ। ਲੇਕਿਨ ਆ ਅਜ ਫਿਰ ਮੈਂ ਵੇਖਦੀ ਹਾਂ ਕਿ ਮੈਂ ਜਦੋਂ ਬਾਰਾਂ ਵਜੇ ਸੌਦੀ ਨਾ ਤੇ ਮੈਨੂੰ ਸਵੇਰੇ ਇੱਕਦਮ ਉੱਠਣ ਦਾ ਮਨ ਨੀ ਕਰਦਾ ਫਿਰ। ਫੋਨ ਚਲਾਉਂਦੇ-ਚਲਾਉਂਦੇ ਉਦੋਂ ਤੇ ਮਜ਼ੇ-ਮਜ਼ੇ 'ਚ ਲੇਟ ਕਰ ਲੈਂਦੀ ਆ। ਪਰ ਫੇਰ ਬਾਅਦਾਂ 'ਚ ਜਦੋਂ ਸਵੇਰੇ ਉੱਠਣਾ ਪੈਂਦਾ ਨਾ ਪੰਜ ਵਜੇ ਉਦੋਂ ਮਨ ਕਰਦਾ ਹਾਏ, ਹਜੇ ਤੇ ਸੁੱਤੀ ਸੀ ਤੇ ਸਵੇਰ ਵੀ ਹੋ ਗਈ।
ਹਾਂ ਏਦਾਂ ਈ ਹੁੰਦਾ ਵਾ। ਹੁੰਦਾ-ਹੁੰਦਾ ਏਦਾਂ ਹੀ ਹੁੰਦਾ ਵਾ, ਪਤਾ ਨੀ ਚੱਲਦਾ ਟਾਈਮ ਦਾ ਕਦੋਂ ਬੀਤ ਜਾਂਦਾ।
ਤੇ ਕੱਲ ਮੈਂ ਸਾਢੇ ਦਸ ਵਜੇ ਸੌ ਗੀ ਸੀ। ਤੇ ਮੇਰੀ ਆਟੋਮੈਟਿਕ ਆਪੇ ਨੀਂਦ ਖੁੱਲ ਗਈ ਪੰਜ ਵਜੇ।
ਮੈਂ ਤਾਂ ਆਪ ਨੀ ਪਤਾ ਚੱਲਦਾ ਕਿ ਮੈਂ ਪਤਾ ਕਿ ਜੇ ਮੈਂ ਸ ਸੁਣਦਾ ਤਾਂ ਕਈ ਵਾਰ ਕਿ ਮੈਨੂੰ ਸਾਡੇ ਬਾਰਾਂ ਇੱਕ ਵੱਜ ਜਾਂਦੇ ਆ ਹੈਂ- ਜੇ ਮੈਨੂੰ ਬਹੁਤ ਜਿਆਦਾ ਮੈਂ ਅੱਠ ਨੌ ਵਜੇ ਵੀ ਸੋ ਜਾਂਦਾ ਹੁੰਦਾ ਵਾ।
ਆਂ ਤੇ ਇਸ ਲਈ ਫਿਰ, ਮੈਂ ਅੱਜ ਵੀ ਸੋਚਿਆ ਕਿ ਛੇਤੀ ਸੌ ਜਾਉਗੀ। ਤੇ ਫਿਰ ਛੇਤੀ ਸਵੇਰੇ ਨੀਂਦ ਖੁੱਲ੍ਹ ਜਾਂਦੀ ਆ। ਇਹ ਬਾਬੂ ਵੀ ਬਹੁਤ ਤੰਗ ਕਰਦਾ ਯਿਹ ਪੰਜ ਵਜੇ ਉੱਡ ਜਾਂਦਾ ਵਾ।
ਉਹ ਬੱਚੇ ਤਾਂ ਉੱਠ ਈ ਜਾਂਦੇ ਆ। ਬੱਚਿਆਂ ਦਾ ਕੋਈ ਟੈਮ ਨੀ ਹੁੰਦਾ ਕੋਈ ਪਤਾ ਨੀ ਕਦ ਉੱਠ ਜਾਣ।
ਪਾਪਾ ਉਹਨੂੰ ਬਾਹਰ ਲੇੈਜਾ ਕੇ ਘੁੰਮਾ ਫਿਰਾ ਕੇ ਲਿਆਇਆ ਵਾ ਤੇ ਉਹ ਥੱੱਕ ਕੇ ਸੌ ਗਿਆ। ਹੂੰ ਥੱਕ ਗਿਆ ਸੀ।
ਜਲਦੀ
ਤੇ ਹੁਣ ਨਈ ਹੁਣ ਉਹਨੇ ਇੱਕ ਵਾਰੀ ਫੇਰ ਉੱਠਣਾ ਵਾ ਫਿਰ ਉਹਨੇ ਸਤਾਉਣਾ ਮੈਨੂੰ। ਉੱਠ ਕੇ, ਕ ਕਿ ਹੁਣ ਮੈਂ ਸੌਉਗਾ ਨੀ। ਫੇਰ ਇੰਨੂ ਜਬਰਦਸਤੀ ਸੁਵਾਣਾ ਪੈਣਾ।
ਅੱਛਾ
ਕੀ ਬਣਾਇਆ ਤੋਰੀਆਂ ਦੇ ਨਾਲ ਰੋਟੀਆਂ?
ਰੋਟੀਆਂ ਨਾਲ ਦਹੀ।
ਅੱਛਾ। ਹਾਂ ਉਹ ਤੇ ਸੋਲ ਘੱਟ ਹੀ ਵੱਧ ਬਾਨਦੇ ਨਾ ਸਾਡੇ ਉੱਥੇ ਤੇ।
ਚੌਲ, ਚੋਲ ਕਈ ਖਾਨ ਨੂੰ ਖਾਂਦੇ ਆ ਦੁਪੇਰੇ।
ਰੋਜ਼ ਤੇ ਨੀ ਨਾ ਖਾਂਦੇ ਆ।
ਕਈ-ਕਈ ਕਰਾਂ ਚ ਖਾਂਦੇ ਰੋਜ਼ ਓਦਾਂ ਨੀ।
ਕਿਸ ਤਰ੍ਹਾਂ ਉੱਥੇ ਜਦੋਂ ਮ ਮਤਬ ਉੱਥੇ ਦਾ ਮਤਬ ਹੈਗਾ ਹੀ ਨੀ ਆ ਬਤ ਜਾਦਾਤਰ ਲੋਕੀ ਨੀ ਵੀ ਖਾਂਦੇ ਆ। ਤੇ ਫੇਰ ਕਿੱਦਾਂ ਕੋਈ-ਕੋਈ ਖਾ ਲੈਂਦਾ ਫੇਰ ਰੋਜ਼ ਵਿਆਰੀ ਖਾਂਦੇ ਹੋਣੇ ਨਾ। ਬਈਏ ਖਾਂਦੇ ਹੋਣੇ ਆ। ਤੇ ਕਦੀ-ਕਦੀ ਨਾ
ਦਿਨ ਸਾਡੇ ਚੋਲ ਬਾਨਦੇ ਆ, ਰੋਜ਼-ਰੋਜ਼ ਨੀ ਖਾਂਦੇ। ਹੂੰ।
ਹਾਂ ਹਰ ਰੋਜ ਸਾਦੇ ਵੀ ਨੀ ਖਾਂਦੇ ਨਾ ਕਈ ਤੇ ਉਹ ਖਾਂਦੇ ਨਾ ਤੜਕੇ ਵਾਲੇ ਚੌਲ।
ਹਾਂ ਤੜਕੇ ਆਲੇ ਖਾਂਦੇ ਆ।
ਵਧੀਆ। ਮੈਨੂੰ ਵੀ ਪਸੰਦ ਆ ਮੈਨੂੰ ਰੰਗ ਵਾਲੇ ਚੌਲ ਬੋਤ ਪਸੰਦ ਐ।
ਰੰਗ ਵਾਲੇ ਚੌਲ ਮਤਲਬ ਪੀਲਾ ਰੰਗ ਪਾ ਦਿੰਦੇ ਆ।
ਨਈ-ਨਈ ਵੋਹ ਗ੍ਰ ਹਰਾ ਕਲਰ ਫਿਰ ਲਾਲ, ਪੀਲਾ
ਨੀਂ ਇਦਾ ਦੇ ਨੀ ਮੈਂ ਖਾਂਦੇ ਕਦੀ। ਕਦੀ ਨੀ ਥਾਦੇ ਐ, ਅਹ ਵੈਸੇ ਸ
ਉਹ ਚੌਲ ਵੀ ਤੇ ਪੰਜਾਬੀ ਆਂਦੇ ਈ ਐ।
ਹਮ ਓ ਮਿੱਠੇ ਚੌਲ ਦਾ ਨੀ ਗੱਲ ਕਰ ਰੇ।
ਨਈ-ਨਈ, ਨਈ ਮਿੱਠੇ ਨੀ ਹੁੰਦੇ ਓਵੀ ਉਹ ਵੀ ਨੂਨ ਆ ਲੇ ਹੁੰਦੇ ਆ ਪਰ ਨਾ ਉਹ ਤਿੰਨ, ਚਾਰ ਕਲਰਾਂ ਦੇ ਮਿਕਸ ਹੁੰਦੇ ਆ ਜਿੱਦਾਂ ਹਰਾ ਹੁੰਦਾ ਵਾ ਫੇਰ ਹਲਕਾ ਰੇਡ ਹੁੰ ਹਲਕਾ ਓਰੇਂਜ ਹੁੰਦਾ ਕੋਈ-ਕੋਈ ਪਿੰਕ ਊੰਕ ਵੀ ਯੂਸ ਕਰ ਲੈਂਦਾ ਵਾ ਹਲਕਾ।
ਅੱਛਾ
ਵੋ ਹੁੰਦੇ ਆ ਰੰਗ ਬਿਰੰਗੇ ਰਹਿੰਦੇ ਆ ਚੌਲ ਮਤਲਬ ਹਲਕੇ ਚਿੱਟੇ-ਚਿੱਟੇ ਲਗੂਗੇ ਹਲਕਾ-ਹਲਕਾ ਕਲਰ-ਕਲਰ ਦਿੰਦੇ ਐ। ਅੱਛਾ ਠੀਕ ਐ ਜਦੋਂ ਮੈਂ ਬਣਾਉਂਗੀ ਨਾ ਤੇ ਮੈਂ ਫੋਟੋ ਖਿੱਚ ਕੇ ਤੁਹਾਨੂੰ ਦਿਖਾਊ।
ਹਾਂ ਜ਼ਰੂਰ ਮੌਕਾ ਮਿਲੇ ਖਾਊਂਗਾ ਮੈਂ ਵੀ।
ਮੈਂ ਕਲਰ ਕਲ ਕਲਰ ਮੈਂ ਰਖਿਆ ਵਾ ਬਟ ਘੱਟ ਵੱਧ ਹੀ ਬਣਦੀ ਆ ਹਮੇਸ਼ਾ ਨੀ ਬਣਾਈ ਦਾ ਵਾ। ਅੱਛਾ ਕੀ ਬੋਲਿਆ ਸੀ ਤੁਹੀ ਮੈਨੂੰ ਤੁਹੀ ਦਸ ਵਜੇ ਤੱਕ ਵਿਹਲੇ ਰੇੰਦੇ ਨਾ ਸਵੇਰੇ।
ਦਸ ਵਜੇ ਤੋਂ ਬਾਦ, ਦਸ ਵਜੇ ਤੋਂ ਬਾਦ।
ਮੈਨੂੰ ਕੱਲ ਖੁਦ ਬੋਲਿਆ ਕਿ ਮੈਂ ਦਸ ਵਜ ਤੱਕ ਵੇਲਾ ਰਹਿੰਦਾ ਵਾ ਦਸ
ਨਈ-ਨਈ ਦਸ ਵਜੇ ਤਾ ਮੈਂ ਦਸ ਵਜੇ ਤੱਕ ਦਸ ਵਜੇ ਤਾਂ ਮੈਂ ਔਫਿਸ ਜਾਂਦਾ ਵਾ।
ਹਾਂ ਫਿਰ
ਦੇਖੋ ਮੈਨੂੰ ਮੇਰਾ ਸ਼ਡਿਊਲ ਏ ਆ ਸਾਢੇ ਨੌ ਵਜੇ
ਕਦੋਂ ਤੱਕ ਰੈਦਾ ਵਾ ਜੇ
ਏ ਫੋਅੰਦ ਕੋ ਸ਼ਾਮੀ ਆਂਦਾ ਵਾ
ਤੇ ਸਵੇਰੇ ਤੇ ਦਸ ਵਜ ਕੇ ਬਾਅਦ ਫਿਰ ਕਿਸ ਤਰ੍ਹਾਂ ਕੈਅਤਾ ਮੈਂ ਫ੍ਰਰੀ ਰੈਦਾ ਵਾਂ
ਨਈ ਦਸ ਵਜੇ ਤੋਂ ਬਾਅਦ ਦਸ ਵਜੇ ਤੋਂ ਬਾਦ ਮੇਰੇ ਤੋਂ ਕੰਮ ਰੈਦਾ।
ਤੇ ਦਸ ਵਸੇ ਤੋਂ ਪੈਲਾਂ ਫ੍ਰਰੀ ਰੈਦੇ ਆ ਨਾ ਕਿ ਨਈ ਰੈਦੇ ਆ
ਹੂੰ ਸਾਡੇ ਕ ਅੱਠ ਵਜੇ ਤੱਕ ਹਾਂ ਕਿਉਂਕਿ ਮੈਂ ਓਦੋਂ ਸੋ ਕੇ ਉੱਠਦਾ ਨਾ
ਸਾਢੇ ਅੱਠ ਵਜੇ ਸੌ ਕੇ ਉੱਠਦੇ ਤੇ ਸਾਢੇ ਅੱਠ ਪੈਲਾ ਫ੍ਰੀ ਕਿ ਤਰ੍ਹਾਂ ਰੈਦੇ ਆ ਸੁੱਤੇ ਸੁ
ਨਈ-ਨਈ ਫ੍ਰੀ ਨੀ ਰੈ ਮੈਂ ਕੈ ਰਿਆ ਮੈਂ ਸਾਢੇ ਅੱਠ ਵਜੇ ਤੋਂ ਲੈ ਕੇ ਸਾਡੇ ਨੌ ਵਜੇ ਤੱਕ ਫ੍ਰੀ ਰੈਦਾ ਓਦੋਂ ਤੱਕ ਫੋਨ ਵੀ ਮੇਰੇ ਤੋਂ ਹੁੰਦਾ, ਮੈਂ ਵੀ ਘਰੇ ਹੁੰਦਾ ਵਾ
ਤੇ ਫੇਰ ਖਾਣਾ ਪੀਣਾ ਕਿੱਸ ਤਰਾਂ ਕਰੂੰਗੇ ਮੰਨ ਲਓ ਕਿਸੇ ਨੇ ਕਾਲ ਕਰਨਾ ਹੋਵੇ ਤਾਨੂੰ
ਮੈਂ ਸਵੇਰੇ ਖਾਂਦੇ ਨਈ, ਮੈਂ ਸਵੇਰੇ ਅਪਣਾ ਫਰੈਸ਼ ਹੁੰਦਾ ਨਾਂਦਾ ਧੋਦਾ ਨਾਲੀ ਮੈਂ ਕੰਮ ਤੇ ਨਿਕਲ ਜਾਂਦਾ
ਅਰੇ ਬਾਪ ਰੇ ਏ ਤਾਂ ਬੋਤ ਵੱਡੀ ਗੱਲ ਦੱਸ ਰਿਆ ਮੈਨੂੰ ਤਾਂ ਸਵੇਰੇ ਉੱਠ ਦੇ ਸਾਰ ਭੁੱਖ ਲੱਗੀ ਹੁੰਦੀ
ਮੈਨੂੰ ਤਾਂ ਉੱਠ ਦੇ ਸਾਰ ਮਨ ਕਰਦਾ ਮੇਰੇ ਅੱਗੇ ਕੋਈ ਅਰੇ ਅੱਛਾ ਰੁਕੋ ਮੈਂ ਫੋਨ ਕਰਦੀ ਆ ਹਅ।
ਠੀਕ ਠੀਕ